ਸਤਿ ਸ੍ਰੀ ਆਕਾਲ ਜੀ ਕੀ ਹਾਲ ਏ
ਮੈਂ ਠੀਕ ਆ ਹਾਂਜੀ ਤੁਸੀਂ ਦੱਸੋ ਘਰ ਪਰਿਵਾਰ ਸਭ ਠੀਕ ਨੇ
ਹਾਂਜੀ ਹਾਂਜੀ ਸਭ ਵਧੀਆ ਵਧੀਆ ਨੇ ਹੋਰ ਕੀ ਕਰਦੇ ਪਏ ਸੀ?
ਮੈਂ ਬਸ ਬੈਠੀ ਸੀ ਐਕਚੁਲੀ ਮੇਰੇ ਕਜ਼ਨ ਸਿਸਟਰ ਦੀ ਮੈਰਿਜ ਸੀਗੀ ਤੇ ਸੋਚ ਰਹੀ ਸੀ ਕਿ ਔਨਲਾਈਨ ਸ਼ੋਪਿੰਗ ਕਰੀਏ ਜਾਂ ਔਫਲਾਈਨ
ਅੱਛਾ ਬਿਲਕੁਲ ਬਿਲਕੁਲ ਮੈਂ ਵੀ ਬਸ ਹਾਂ ਬਸ ਹੁਣ ਸਾਡੇ ਵੀ ਘਰੇ ਥੋੜ੍ਹਾ ਫੰਕਸ਼ਨ ਸੀ ਤੇ ਮੈਂ ਵੀ ਉਹੀ ਦੇਖ ਰਹੀ ਸੀ ਮੈਂ ਚਲੋ ਨਾ ਮੈਂ ਜਿਆਦਾਤਰ ਔਫਲਾਈਨ ਹੀ ਕਰਦੀ ਹਾਂ ਬਟ ਮੈਂ ਕਿਹਾ ਚਲੋ ਅੱਜ ਥੋੜ੍ਹਾ ਔਨਲਾਈਨ ਮੰਨ ਕਰਦਾ ਪਿਆ ਸੀ ਮੇਰਾ ਹਾਂ ਤੇ ਮੈਂ ਕਿਹਾ ਚਲੋ ਪਹਿਲੇ ਤੁਹਾਡੇ ਨਾਲ ਹਾਂ ਅੱਛਾ ਅੱਛਾ ਮੈਂ ਔਫਲਾਈਨ ਹੀ ਕਰਦੀ ਹਾਂ ਬਸ ਕਦੀ ਕਦੀ ਮਨ ਕਰ ਗਿਆ ਤੇ ਨਾਲੇ ਗਰਮੀ ਬੜੀ ਸੀ ਮੈਂ ਕਿਹਾ ਹੁਣ ਕੌਣ ਜਾਏ ਥੋੜੀ ਜਿਹੀ ਅਸੇਸਰੀ ਦੇਖ ਮੈਂ ਕਿਹਾ ਚਲੋ ਮੈਂ ਨਾ ਪੁੱਛ ਲੈਂਦੀ ਹਾਂ ਤੁਹਾਨੂੰ ਕਿਵੇਂ ਦਾ ਰਹੇਗਾ ਠੀਕ ਆਉਂਦਾ ਸਾਰਾ ਕੁਛ
ਹਾਂ ਨਹੀਂ ਵਧੀਆ ਆਉਂਦੇ ਨੇ ਨਹੀਂ ਨਹੀਂ ਅੱਛੀ ਐਪ ਤੋਂ ਮੰਗਓਗੇ ਤੇ ਸਹੀ ਆਉਂਦੇ ਨੇ ਬਸ ਜਿਹੜੀਆਂ ਅਲੱਗ ਤੋਂ ਕੰਪਨੀਆਂ ਹੁੰਦੀਆਂ ਨੇ ਨਾ ਅਲੱਗ ਤੋਂ ਐਪ ਹੁੰਦੀਆਂ ਨੇ ਉਹਨਾਂ ਤੋਂ ਨਾ ਮੰਗਉਣਾ ਜਿਵੇ ਪਰਟੀਕੁਲਰ ਜਿਵੇ ਮੈਨ ਬਰੈਂਡਡ ਹੁੰਦੀਆ ਉਹਨਾ ਉਸਤੋਂ ਮੰਗਾਓ ਹਮ ਬ੍ਰੈਂਡਡ ਐਪ ਤੋਂ
ਹਾਂ ਨਾਲ ਹਾਂਜੀ ਹਾਂਜੀ ਨਾਲੇ ਅਤੇ ਅੱਜ ਕੱਲ੍ਹ ਤਾਂ ਇੱਕ ਚੀਜ਼ ਦੀਆਂ ਵੀ ਕਿੰਨੀ ਹਜ਼ਾਰ ਕੋਪੀ ਬਣ ਚੁੱਕੀਆਂ ਨੇ
ਬਿਲਕੁਲ ਜੀ ਬਿਲਕੁਲ ਇੱਕ ਐਪ ਦੀਆ ਪਤਾ ਨੀ ਕਿੰਨੀਆ ਐਪ ਹੈਗੀਆਂ ਨੇ
ਹੋਰ ਕੀ ਹਾਂਜੀ ਹਾਂਜੀ ਸਾਨੂੰ ਸਮਝ ਵੀ ਨਹੀਂ ਆਉਂਦਾ ਕਿਵੇਂ ਕਰਨਾ ਕਿਉਂਕਿ ਦੇਖੋ ਸਾਨੂੰ ਮੈਨੂੰ ਪਤਾ ਵੀ ਨਹੀਂ ਲੱਗਦਾ ਕਿ ਇਹ ਐਪ ਸਹੀ ਹੈਗਾ ਕਿ ਨਹੀਂ ਹੈਗਾ
ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ
ਇਹ ਵੀ ਗੱਲ ਹੁੰਦੀ ਜੀ ਸਭ ਤੋਂ ਵੱਡੀ ਕਿਉਂਕਿ ਦੇਖੋ ਅਸੀਂ ਤਾਂ ਚੀਜ਼ ਮੰਗਵਾਉਂਦੇ ਹਾਂ ਸਾਡਾ ਉਹੀ ਚੀਜ਼ਾਂ ਅਸੀਂ ਪੁੱਛਦੇ ਹਾਂ ਸਾਡਾ ਨਾਮ ਸਾਡਾ ਪਤਾ ਅਸੀਂ ਕਿੱਥੇ ਰਹਿੰਦੇ ਹਾਂ ਹੁਣ ਸਾਨੂੰ ਹੀ ਚੀਜ਼ ਹੈਗੀ ਉਹ ਇਦਾਂ ਹੋ ਰਹੀ ਹੈ ਤੇ ਉਹ ਵੀ ਚੀਜ਼ ਤੇ ਗਲਤ ਹੈ ਨਾ
ਬਿਲਕੁਲ ਹੋਰ ਤੁਸੀਂ ਡਰੈੱਸਿਸ ਵਗੈਰਾ ਆਫਫਲਾਈਨ ਲੈਂਦੇ ਹੋ
ਡਰੈਸਿਸ ਡਰੂਸਿਸ ਮੈਂ ਸਭ ਲੈ ਲਈ ਸੀ ਮੈਨੂੰ ਥੋੜ੍ਹੀ ਨਾ ਜੁਵੈਲਰੀ ਲੈਣੀ ਸੀ ਮੈਂ ਅਸੈਸਰੀ ਦੇਖ ਰਹੀ ਸੀ ਅਤੇ ਫਿਰ ਨਾ ਮੈਨੂੰ ਥੋੜ੍ਹਾ ਜਿਹਾ ਡਰ ਪਿਆ ਮੈਂ ਕਿਹਾ ਕਿਉਂਕਿ ਮੇਰੇ ਨਾਲ ਨਾ ਇੱਕ ਵਾਰੀ ਇੱਦਾਂ ਹੀ ਹੋਇਆ ਮੈਂ ਨਾ ਕੁਛ ਔਡਰ ਕੀਤਾ ਔਨਲਾਈਨ ਤੇ ਬਹੁਤ ਵਧੀਆ ਐਪ ਸੀ ਓ ਤੇ ਮੈਂ ਕਿਹਾ ਚਲੋ ਨਾ ਮੈਂ ਦੇਖ ਮੈਨੂੰ ਨੀ ਪਤਾ। ਕਿ ਫਰੋਡ ਸੀ ਕਿ ਸਹੀ ਸੀ ਮੈਂ ਉੱਥੇ ਨਾ ਸਮਾਨ ਔਡਰ ਕਰ ਲਿਆ। ਤੇ ਮੈਂ ਨਾ ਆਪਣੀ ਨਾ ਗੁੰਡਿਆਂ ਲਈ ਉਹ ਡਰੈਸ ਔਡਰ ਕੀਤੀ ਸੀ ਬੜੀ ਪਿਆਰੀ ਸੀ। ਤੇ ਜਦੋਂ ਮੈਂ ਔਡਰ ਕਰ ਲਈ। ਤੇ ਜਦੋਂ ਘਰੇ ਆਇਆ ਸਮਾਨ ਜਦੋਂ ਮੈਂ ਉਹਨੂੰ ਖੋਲ ਕੇ ਦੇਖਿਆ ਵਿੱਚੋਂ ਸਿਰਫ ਉਹਨਾਂ ਨੇ ਕੱਪੜਾ ਭੇਜਿਆ ਸਿਰਫ ਕੱਪੜਾ ਔ ਜੋ ਡਰੈਸ ਦੀ ਫੋਟੋ ਦੀ ਖਾਈ ਦੀ ਸੀ ਨਾ ਓਦਾਂ ਦਾ ਕੁੱਛ ਵੀ ਨੀ ਆਇਆ ਨੋਰਮਲ ਇਕ ਪ ਜਾ ਕੱਪੜਾ ਦੇ ਤਾ। ਤੇ ਇੱਕ ਨਾਲ ਹੇਅਰ ਬੈਂਡ ਉਹਨਾਂ ਨੇ ਵਿੱਚ ਪਾ ਕੇ ਦੇ ਤਾਂ ਮੈਂ ਕਿਹਾ ਦੱਸੋ ਪਰ ਕੀ ਬੋਲੇ। ਓਹਨਾਂ ਨੂੰ ਬੰਦਾ ਹੁਣ ਜਾ ਕੇ ਤੇ ਮੈਂ ਉਸ ਬੰਦੇ ਨੂੰ ਨਾ ਨਾ ਮੈਂ ਉਹਨੂੰ ਬੰਦੇ ਨੂੰ ਇੰਨੇ ਫੋਨ ਕੀਤੇ ਮੇਲਸ ਪਾਏ ਸਭ ਕੁਛ ਕੀ ਤਾਂ ਕੋਈ ਉਹਨਾਂ ਦਾ ਰਿਸਪੋਂਸ ਨਹੀਂ ਆਇਆ ਮੈਨੂੰ ਅੱਗਿਓ। ਮੈਂ ਕਿਹਾ ਲਓ ਜੀ ਹੁਣ ਇੱਕ ਵਾਰ ਹੱਥ ਲਗ ਗਏ ਹੁਣ ਤਾਂ ਦੂਜੀ ਵਾਰ ਤਾਂ ਸੋਚ ਸਮਝ ਕ
ਹੂੰ, ਬਿਲਕੁਲ ਜੀ ਬਿਲਕੁਲ। ਔ ਔਨਲਾਈਨ ਤੇ ਮਤਲਬ ਹੋ ਵਗੈਰਾ ਜਿਵੇਂ ਅਸੀਂ ਜਲਦੀ ਮੰਗਾ ਸਕਦੇ ਹਾਂ ਜਿਵੇਂ ਘਰ ਕੋਈ ਆਇਆ ਹੋਵੇ। ਹੈਨਾ ਅਮਰਜੈਂਸੀ ਹੋਏ ਤੇ ਅਸੀ ਫਟਾਫਟ ਮੰਗਾ ਲੈਂਨੇ ਹਾਂ ਦਸ ਪੰਦਰਾਂ ਮਿੰਟ ਚ ਚੀਜ਼ ਆ ਜਾਂਦੀ। ਘਰ ਕੋਈ ਬੈਠਾ ਏ ਤੇ ਅਸੀ ਉਹਦੇ ਸਾਹਮਣੇ ਕੇ ਤੇ ਜਾ ਨਹੀਂ ਸਕ ਦੇ ਹਨਾ। ਤਾ ਔਨਲਾਈਨ ਮੰਗਾਉਣੇ ਆ ਜਾਂਦੇ ਦੇਖੋ ਛੋਟੀ ਤੋਂ ਲੈ ਕੇ ਵੱਡੀ ਤੀਕਨ ਹੈਸ ਹੈਨਾ ਗਰੋਸਰੀ।
ਦਵਾਈਆਂ ਹੋ ਗਈ ਬਣ ਤੇ ਹੁਣ ਤੇ ਦਵਾਈਆਂ ਵੀ ਲੈ ਲਓ ਤੁਸੀਂ ਓਨਲਾਈਨ ਪਰ ਦੇਖੋ ਨਾ ਇਹ ਸਭ ਚੀਜ਼ਾਂ ਚੀਜਾ ਦੇ ਨਾਲ ਨਾ ਹੁਣ ਬੰਦਾ ਵੀ ਥੋੜ੍ਹਾ ਨਾ ਸੋਲ ਵੀ ਬਣ ਗਿਆ
ਹਾਂ ਲੇਜ਼ੀ ਹੋ ਗਿਆ ਨਾ ਲੇਜ਼ੀ ਹੋ ਗਿਆ
ਬਿਲਕੁਲ ਇੰਨਾ ਕੁ ਮਤਲਬ ਮਾੜਾ ਵੇ ਆਪਾਂ ਕਿਸੇ ਨੂੰ ਕੀ ਕਹਿਣਾ ਸੀ
ਹਾਂਜੀ ਅ ਯਹਾਂ ਪੇ ਲੇਜ਼ੀ ਹੋ ਗਏ ਸਹੀ ਕਹਿ ਰਹੇ ਹੋ
ਜਾਣਦੇ ਕਈ ਵਾਰ ਯਾਰ ਕੌਣ ਕੌਣ ਕਰੇ ਮੰਗਵਾ ਲੈਂਦੇ ਹਾਂ ਫੋਨ ਤੋਂ
ਬਿਲਕੁਲ ਸਹੀ ਗੱਲ ਹੈ ਇੱਥੇ ਗਰਮੀ ਇੰਨੀ ਹੈ ਵੈਸੇ ਬਾਹਰ ਜਾਣ ਤੇ ਮਨ ਨੀ ਕਰਦਾ
ਹਾਂਜੀ ਹਾਂਜੀ ਚਲੋ ਪਹਿਲੇ ਤਾਂ ਇਦਾਂ ਹੁੰਦਾ ਸੀ ਕਿ ਸਾਨੂੰ ਕੁਛ ਨੀ ਨਾ ਮਿਲਦਾ ਕ ਚਲੋ ਕੋਈ ਸਮਾਨ ਲੈਣ ਜਾਣਾ ਚਲੋ ਬਾਹਰ ਤੱਕ ਚਲੋ ਕਹਿੰਦੇ ਚੱਲ ਕੋਈ ਨਾ ਹੋ ਆਨੇ ਨਾਲ ਸਾਡੀ ਸੈਰ ਦੀ ਸੈਰ ਹੋ ਜਾਏਗੀ ਬਟ ਹੁਣ ਤਾਂ ਇਹ ਸਿਸਟਮ ਹੈ ਹੀ ਨਹੀਂ
ਹੈ ਹੀ ਸਹੀ ਗੱਲ ਹੈ
ਲੋਕ ਵੀ ਇੰਨੇ ਸੋਲ ਹੋ ਗਏ ਦੇ ਆ ਤੇ ਨਾ ਸਾਡਾ ਮਨ ਕਰਦਾ ਫੇਰ ਅਸੀਂ ਕਹਿੰਦੇ ਹਾਂ ਚੱਲ ਔਨਲਾਈਨ ਮੰਗਵਾ ਲੈਂਦੇ ਓਹ ਹੀ ਚੀਜ਼ ਹੋ ਜਾ ਨਾ ਕਈ ਕਈ ਚੀਜ਼ਾਂ ਲਈ ਔਨਲਾਈਨ
ਬਹੁਤ ਵਧੀਆ ਹੁਣ ਦੇਖੋ ਨਾ ਹੁਣ ਓਨਲਾਈਨ ਕੰਮ ਕਰਕੇ ਕੇ ਆਫਲਾਈਨ ਵਾਲਿਆਂ ਦਾ ਕਿੰਨਾ ਮੰਦਾ ਹੋ ਗਿਆ ਹੈ ਬਜ਼ਾਰ ਮਾਰਕੀਟ ਖਾਲੀ ਪਈ ਹੈ ਬਿਲਕੁਲ ਹਨਾ ਇਹ ਵੱਡੀ ਵੱਡੀ ਜਿਹੜੀ ਐਪ ਹੈਗੀਆਂ ਨੇ ਉਹਨਾਂ ਨੇ ਓਨਲਾਈਨ ਸਭ ਵੇਖਦੇ ਨੇ ਅਸੀਂ ਆਪਣੇ ਗੱਲ ਕਰ ਰਹੇ ਬਲਕਿ ਸਭ ਹੀ ਹੋ ਗਏ ਨੇ ਐਵੇਂ ਹਨਾ ਸਭ ਸੋਚਦੇ ਬੈਠੇ ਬਿਠਾਏ ਸਾਰੇ ਕੰਮ ਹੋਰ ਇੱਕ ਤੇ ਤੇ ਫਿਰ ਕੀ ਫਾਇਦਾ
ਸਹੀ ਗੱਲ ਉਹਨਾਂ ਨੇ ਕਹਿਣਾ ਬਾਹਰ ਜਾਣ ਦਾ ਸਾਨੂੰ ਕੀ ਫਾਇਦਾ ਆ ਸਾਨੂੰ ਇੱਥੇ ਹੀ ਸਾਰਾ ਕੁਛ ਮਿਲਦਾ ਪਿਆ ਬੈਠੇ ਬੈਠੇ ਬਿਠਾਏ ਹਨਾ ਬ ਅੰਦਰ ਏਸੀ ਦੇ ਵਿੱਚ ਬਹਿ ਕੇ ਕੰਮ ਕਰੋ ਬਾਹਰ ਜਾਣ ਤੇ ਹੁੰਦਾ ਸਾਨੂੰ ਘੁੰਮਣਾ ਪੈਂਦਾ ਹੈ ਨਾ
ਹਾਂਜੀ ਜਗ੍ਹਾ ਜਗ੍ਹਾ ਤਿੰਨ ਚਾਰ ਦੁਕਾਨਾਂ ਦੇਖਾਂਗੇ ਤਾਂ ਜਾ ਕੇ ਇੱਥੇ ਦੇ ਇੰਨੇ ਇੱਕ ਡ੍ਰੈਸ ਦੇਖੋ ਤੇ ਹਰ ਐਪ ਤੇ ਸੇਮ ਡ੍ਰੈਸ ਆ ਜਾਂਦੀ ਹੈ ਦੇੇਖਿਆ ਤੁਸੀਂ ਅਗਰ ਤੁਸੀਂ ਸੂਟ ਦੇਖ ਰਹੇ ਹੋਗੇ ਸਾਨੂੰ ਹਰ ਜਗ੍ਹਾ ਸੂਟ ਤਾਂ ਜਾਂਦੀ ਹੈ ਅਗਰ ਤੁਸੀਂ ਕੁਛ ਐ ਡਰੈੱਸ ਦੇਖ ਰਹੇ ਹੋ ਕਿ ਹਰ ਐਪ ਤੇ ਐਸੇ ਹੋਏਗੀ ਤੁਹਾਨੂੰ ਪੂਰੇ ਫੋਨ ਵਿੱਚ ਹੀ ਹਨਾ ਇਹ ਵੀ ਹੋਣ ਲੱਗ ਗਿਆ ਤੇ ਸਾਨੂੰ ਓਪਸ਼ਨ ਮਿਲ ਜਾਂਦੇ ਨੇ ਕਈ ਤਰੀਕੇ ਦੇ
ਬਿਲਕੁਲ ਬਿਲਕੁਲ ਦੇਖੋ ਅਸੀਂ ਲੈਣਾ ਅਸੀਂ ਕਰਨਾ ਅਸੀਂ ਹਰ ਇੱਕ ਚੀਜ਼ ਚੈੱਕ ਕਰਕੇ ਵੀ ਦੇਖਣੀ ਹਨਾ ਬਈ ਕਿ ਦੇਖੋ ਸਾਡੇ ਪੈਸੇ ਤਾਂ ਨਹੀਂ ਵੇਸਟ ਹੋ ਜਾਣਗੇ ਦੇਖੋ ਪੈਸੇ ਨਾਲ ਵੀ ਤਾਂ ਚੀਜ਼ ਆਣੀ ਹੈ ਮਤਲਬ ਅਸੀਂ ਉਹਨੇ ਮਤਲਬ ਪੈਸੇ ਲਾ ਕੇ ਵੀ ਕੋਈ ਚੀਜ਼ ਮੰਗਈ ਏ ਠੀਕ ਐ ਹੁਣ ਮੰਨ ਲਓ ਹਜ਼ਾਰ ਬਾਰਾਂ ਸੌ ਦੀ ਕੋਈ ਚੀਜ਼ ਹੈਗੀ ਆ ਹੁਣ ਤੁਸੀਂ ਉਹਨੂੰ ਲਗਾ ਕੇ ਔਨਲਾਈਨ ਜੇ ਤੁਹਾਡੇ ਕੋਲੋਂ ਬਾਰਾਂ ਸੌ ਦੀ ਚੀਜ਼ ਹੀ ਨਹੀਂ ਪਹੁੰਚਦੀ ਉਹ ਚੀਜ਼ ਤੋਂ ਤਾਂ ਦੁੱਖ ਲੱਗਦਾ ਨਾ ਯਾਰ ਫਿਰ
ਹਾਂਜੀ ਆ ਉਹ ਫਿਰ ਫਰੋਡ ਹੋ ਜਾਏ ਉਹ ਗੱਲ ਵੱਖਰੀ ਹੈ ਨਾ ਫਿਰ ਉਹ ਸਾਨੂੰ ਹੀ ਕੇਅਰਫੁਲ ਰਹਿਣਾ ਨਾ ਸਾਨੂੰ ਬਹੁਤ ਹੀ ਅਲਰਟ ਹੋ ਕੇ ਕੰਮ ਕਰਨਾ ਪਏਗਾ ਕਿ ਅਸੀਂ ਉਸ ਐਪ ਤੋਂ ਯੂਜ ਕਰੀਏ ਜਿੱਥੇ ਰਿਟਰਨ ਹੋਵੇ ਸੀਓ ਡੀ ਹੋਵੇ ਸਾਡੇ ਕੋਲ ਚੀਜ਼ ਆ ਜੇ ਫਿਰ ਅਸੀਂ ਉਹਨੂੰ ਪੇਮੈਂਟ ਕਰੀਏ ਔਰ
ਬਸ ਇਹੀ ਗ਼ਲਤੀ ਹੋ ਗਈ ਸੀ ਉਦੋਂ ਨਾ ਮੈਂ ਸੋਸ਼ਲ ਮੀਡੀਆ ਤੇ ਕੋਈ ਸਾਈਡ ਆ ਰਹੀ ਸੀ ਮੈਂ ਉੱਥੋਂ ਦੀ ਦਬਾ ਤੀ। ਤੇ ਮੈਂ ਨਾ ਆਪਣੇ ਲਈ ਵੀ ਨਾ ਇੱਕ ਜੀਨਸ ਆਰਡਰ ਕਰ ਸੀ ਤੇ ਜਦੋਂ ਮੈਂ ਜੀਨ ਸਭ ਕੋਂਬੋ ਸੀ ਤੇ ਜਦੋਂ ਮੈਂ ਉਹਨੂੰ ਘਰੇ ਆ ਕੇ ਦੇਖਿਆ ਤੇ ਉਹਦੇ ਵਿੱਚ ਉਹਨਾਂ ਇੰਨੀ ਮਤਲਬ ਜਿਵੇਂ ਲੈਗੀਜ਼ ਨਹੀਂ ਹੁੰਦੀਆਂ ਨਾਲ ਬਿਲਕੁਲ ਲੱਗ ਜਾਂਦੀ ਛੋਟੇ ਬੱਚਿਆਂ ਦੀ ਹਨਾ ਔਰ ਉੱਪਰ ਹਾਂ ਤੇ ਨਾਲ ਜਿਵੇਂ ਪੇਂਟ ਲਗਾਇਆ ਹੁੰਦਾ ਕਿਸੇ ਚੀਜ਼ ਦੇ ਉੱਤੇ ਓਦਾਂ ਦਾ ਮੇਰੇ ਨਾਲ ਉਹ ਤੂੰ ਹਜ਼ਾਰ ਰੁਪਏ ਦੀ ਉਹ ਮੈਂ ਕਿਹਾ ਇਸ ਤੋਂ ਅੱਛਾ ਮੈਂ ਜਾ ਕੇ ਬ੍ਰੈਂਡ ਦੀ ਇੱਕ
ਮੈਂ ਸਹੀ ਗੱਲ ਨੀ ਉਹ ਲਾਲਾ ਜੀ ਚ ਰਹੇ ਨਾ ਅਸੀਂ ਲੋਕ ਸੋਚਦੇ ਹਾਂ ਕੰਬੋ ਹੈ ਆਫਰ ਆ ਮੈਂ ਤੇ ਅਸੀਂ ਸਹੀ ਕਈ ਚੀਜ਼ਾਂ ਅੱਛੀਆਂ ਵੀ ਆਂਦੀਆਂ ਨੇ ਹੂੰ
ਹਾਂ ਕਈ ਚੀਜ਼ਾਂ ਤੇ ਬੜੀਆਂ ਹੀ ਅੱਛੀਆਂ ਹੁੰਦੀਆਂ ਨੇ ਕਈ ਚੀਜ਼ਾਂ ਦਾ ਥੋੜ੍ਹਾ ਕਮ ਖਰਾਬ ਹੋ ਦਾ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਔਫਲਾਈਨ ਦੇ ਵਿੱਚ ਸੋਰੀ ਔਨਲਾਈਨ ਚੀਜ਼ ਦੇ ਵਿੱਚ ਜਦੋਂ ਸਾਡੇ ਘਰ ਕੋਈ ਗੈਸਟ ਆ ਜਾਂਦੇ ਨੇ ਅਸੀਂ ਛੱਡ ਕੇ ਵੀ ਨਹੀਂ ਜਾ ਸਕਦੇ ਫਟਾਫਟ ਚੀਜ਼ ਔਡਰ ਕੀਤੀ
ਬਿਲਕੁਲ ਜੀ ਬਿਲਕੁਲ
ਨਾਲੇ ਆਹ ਹਾਂ ਬਿਲਕੁਲ ਹੁਣ ਘਰ ਕੋਈ ਹੈ ਹੈ ਨਹੀਂ ਅਸੀਂ ਤੇ ਜਾ ਨੀ ਸਕਦੇ ਹੁਣ ਘਰ ਵਿੱਚ ਕੋਈ ਵੀ ਇੱਕ ਵੀ ਚੀਜ਼ ਦੇਖੋ ਘਰ ਦੇ ਵਿੱਚ ਮਾਚਿਸ ਵੀ ਨਾ ਹੋਵੇ ਤਾਂ ਵੀ ਗੁਜ਼ਾਰਾ ਨੀ ਹੈ ਹਨਾ ਪੂਰਾ ਸਮਾਨ ਹੋਵੇ ਪੂਰਾ ਰਾਸ਼ਨ ਭਰਿਆ ਪਰ ਇੱਕ ਮਾਚਿਸ ਨਹੀਂ ਹੋਏਗੀ ਤੁਸੀਂ ਰੋ ਟੀ ਨੀ ਬਣਾ ਪਾਓਗੇ ਤੇ ਅਸੀਂ ਉਹ ਫਟਾਫਟ ਅਸੀਂ ਓਨਲਾਈਨ ਔਡਰ ਕਰਾਂਗੇ ਤੇ ਆ ਸਹੀ ਅਸੀਂ ਉਹ ਉਹ ਉਹਦੇ ਤੋਂ ਵੀ ਸਹੀ ਹੋ ਜਾਂਗੇ ਹਨਾ ਕਿ ਸਾਨੂੰ ਜਾਣਾ ਵੀ ਨੀ ਪਿਆ ਘਰ ਬੈਠੇ ਚੀਜ਼
ਬਿਲਕੁਲ ਬਿਲਕੁਲ ਉਹੀ ਨਾ ਕਾਫੀ ਕਾਫ਼ੀ ਚੀਜ਼ਾਂ ਲਈ ਤਾਂ ਬਹੁਤ ਵਧੀਆ ਨੇ ਐਪ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ
ਬਿਲਕੁਲ ਬ ਹੁਣ ਉਹ ਸਾਡੇ ਤੇ ਹੀ ਰਹਿੰਦਾ ਨਾ ਬਈ ਅਸੀਂ ਵੀ ਥੋੜ੍ਹਾ ਸਤਰਕ ਹੋ ਕੇ ਚੀਜ਼ ਨੂੰ ਔਡਰ ਕਰੀਏ ਔਡ
ਸਾਨੂੰ ਇਹੀ ਦੇਖਣਾ ਪਏਗਾ ਕਿ ਅਸੀ ਉਹਦੇ ਵਿੱਚ ਪਹਿਲੇ ਚੈੱਕ ਕਰੀਏ ਕਿ ਇਹ ਫਰੋਡ ਤੇ ਨਹੀ ਹੈ ਕੰਪਨੀ ਸਾਰੇ ਹਨਾ ਤੇ ਪੂਰਾ ਚੈੱਕ ਕਰਕੇ ਫਿਰ ਔਡਰ
ਹਾਂਜੀ ਹਾਂਜੀ ਓਹੀ ਤਾਂ ਗੱਲ ਆ ਗਈ ਨਾ ਪੈਸੇ ਵੀ ਲਗਾ ਨੇ ਚੀਜ਼ ਵੀ ਸਾਨੂੰ ਸਹੀ ਮਿਲਦੀ ਅਤੇ ਉਹ ਵੀ ਸਹੀ ਰਹਿੰਦਾ ਆ ਤਾਂ ਹੀ ਇਸ ਬਾਰੀ ਨਾ ਮੈਂ ਥੋੜ੍ਹਾ ਸੋਚ ਰਹੀ ਸੀ ਮੈਂ ਕਿਹਾ ਮੈਨੂੰ ਲੈਣੀ ਤੇ ਹੈਗੀ ਹੈ ਜਵੈਲਰੀ ਚਲੋ ਮੈਂ ਤੁਹਾਡੇ ਨਾਲ ਗੱਲ
ਹਾਂਜੀ ਚਲੋ ਚੰਗਾ ਕੀਤਾ ਜੀ ਐਵੇਂ ਸਾਡੀ ਗੱਲ ਵੀ ਹੋ ਗਈ ਹਨ
ਹੋਰ ਕੀ ਹੋਰ ਕੀ ਚਲੋ ਜਿਵੇਂ ਪਤਾਂ ਏਦਾਂ ਗੱਲ ਕਰਕੇ ਨਾ ਦੇੋ ਪਤਾ ਲੱਗਦਾ ਜਿਵੇਂ ਹੁਣ ਤੁਸੀ ਜ਼ਿਆਦਾਤਰ ਇਹੀ ਪ੍ਰੈਫਰ ਕਰਦੇ ਹੋਖੋ ਹੁਣ ਤੁਹਾਡੇ ਤੋਂ ਸੁਣਨ ਨੂੰ ਮਿਲ ਗਿਆ ਮੈ ਥੋੜਾ ਹੋ ਨਹੀਂ ਇੱਕ ਵਾਰੀ ਦਾਂ ਹੋ ਚਲੋ ਕੋਈ ਗੱਲ ਨਹੀਂੀ ਵਧੀਆ ਚੀਜ਼ ਤੋਂ ਮੰਗਵਾ ਲੋ ਵਧੀਆ ਜਿਦੇ ਨਾਲ ਮੈਨੂੰ ਵੀ ਸੈਟਿਸਫੈਕਸ਼ਨ ਹੋ ਜਾਵੇਗੀ
ਹਾਂਜੀ ਫਰੋਡ ਨੀ ਹੋਏਗਾ ਸਹੀ ਗੱਲ ਐ।
ਜਿਵੇਂ ਹੁਣ ਹਾਂਜੀ, ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਚੱਕਰ ਹੀ ਸਾਰਾ ਐ ਪੈ ਗਿਆ ਹੋਇਆ ਨਾ ਜਿਨ੍ਹਾਂ ਨੇ- ਫੇਕ ਬਣਾ ਲੇ- ਆ ਹੋਈਆਂ, ਅੱਜ ਕੱਲ੍ਹ ਤੇ ਜਿਵੇਂ ਵੈਬਸਾਈਟ ਵੀ ਕਿੰਨੀਆਂ ਫੇਕ ਬਣ ਜਾਂਦੀਆਂ, ਤੁਸੀਂ ਹੁਣੇ ਘਰੇ ਬੈਠੇ ਬੈਠੇ- ਤੇ ਦਸਾਂ ਮਿੰਟਾਂ ਚ ਵੈਬਸਾਈਟ- ਤਿਆਰ ਕਰ ਲਓ।
ਤਿਆਰ ਕਰ ਲਓ ਬਿਲਕੁਲ-
ਤਾਂ ਇਦਾਂ ਹੂ ਹੁੰਦਾ ਨਾ ਦੇਖੋ ਹੁਣ ਤੁਸੀਂ ਕੁਛ ਔਡਰ ਕੀਤਾ ਠੀਕ ਹੈ ਫਰੋਡ- ਉਹ ਵੀ ਜਿਹੜੀ ਕੰਪਨੀ ਹੋਏਗੀ ਉਹਨਾਂ ਦਾ ਵੀ ਸੇਮ ਸਾਰਾ ਕੁਛ ਸਿਸਟਮ ਸੇਮ ਹੋਏਗਾ, ਉਹਨਾਂ ਨੇ ਕੀ ਕਰਨਾ, ਉੱਥੋਂ ਦੀ ਚੁੱਕਣਾ ਤੁਹਾਡਾ ਔਡਰ ਉਹ ਆਪਣੀ ਆਈ ਡੀ ਉੱਤੇ ਮੈਨਸ਼ਨ ਕਰ- ਦੇਣਾ, ਉਹੀ ਉਹਨਾਂ ਨੇ ਅੱਗੇ ਕੰਪਨੀ ਵਾਲਿਆਂ ਨੂੰ ਭੇਜਦਾ- ਉਹ ਜਿਹੜੇ ਪੈਸੇ ਨੇ ਉਹ- ਤੁਹਾਨੂੰ ਆ ਗਏ ਅਤੇ ਪਾਰਸਲ ਤੁਹਾਡੇ ਤੱਕ ਪਹੁੰਚਿਆ, ਕਈਆਂ ਕੋਲ ਤਾਂ ਪਹੁੰਚ ਵੀ ਜਾਂਦੇ ਨੇ ਕਈਆਂ ਕੋਲ ਤਾਂ ਪਹੁੰਚਦੇ ਵੀ ਨਹੀਂ ਹੈ-
ਰਿਟਨ ਵੀ ਨੀ ਆਂਦੇ ਪੈਸੇ ਵੀ ਨੀ ਰਿਟਨ-
ਚੀਜ਼ ਵੀ ਦੇਖੀ ਹੈ ਕਈ ਕਈ ਲੋਕ- ਮਤਲਬ ਕਈ ਕਈ ਜਿਹੜੇ ਔਡਰਸ ਹੁੰਦੇ ਨੇ ਜਿਵੇਂ ਕਈ ਕਈ ਐਪਸ ਹੁੰਦੀਆਂ ਨੇ- ਜਿਵੇਂ ਤਾਂ ਔਰ ਤਾਂ ਕੋਈ ਚੀਸ- ਸਹੀ ਨਹੀਂ ਨਾ ਹੁੰਦੀ- ਮਤਲਬ ਆਪਾਂ ਕੋਈ ਔਡਰ ਕੀ- ਕੀਤਾ ਮੇਰੇ ਨਾਲ ਇੱਕ ਵਾਰ ਹੋਇਆ ਮਤਲਬ ਮੇਰੀ ਫਰੈਂਡ ਨੇ ਕੀਤਾ ਸੀ ਉਹਨੇ ਨਾ ਏਅਰ ਫੋਨ ਮੰਗਵਾਏ ਸੀ-
ਅੱਛਾ।
ਡਿਲੀਵਰੀ ਦਿਖਾ ਰਿਹਾ ਸੀ ਮਤਲਬ ਦਸ ਦਿਨ ਬਾਅਦ ਦੀ- ਜਦੋਂ ਦੱਸ ਦਿਨ ਵੀ- ਪੂਰੇ ਹੋ ਗਏ ਨਾ ਉਹਦੀ ਡਿਲੀਵਰੀ ਫਿਰ ਐਕਸਟੈਂਡ ਹੋ ਗਈ। ਪੰਜ ਦਿਨ ਹੋਰ- ਜਦੋਂ ਉਹ ਪੰਜ ਦਿਨ ਐਕਸ- ਐਕਸਟੈਂਡ ਹੋਏ ਫਿਰ ਪੰਜ ਦਿਨ ਹੋਰ ਐਕਸਟੈਂਡ ਹੋ ਗੇ। ਮੈਂ ਕਿਹਾ ਯਾਰ ਏਦਾਂ- ਕਿਉਂ ਰਿਹਾ ਕੀ ਪਤਾ ਮਤਲਬ ਕੋਈ ਖਰਾਬ ਖਰੂ ਵਾਲਾ ਸਿ- ਸਿਸਟਮ ਨਾ ਹੋਏ ਜਾਂ ਡਿਲੇ ਫਿਰ ਅਸੀਂ ਨਾ ਡਰਦੇ ਮਾਰੇ ਉਹ ਕੈਂਸਲ ਹੀ ਕਰ- ਦਿੱਤਾ ਮੈਂ ਆਪਣੇ ਫੋਨ ਤੋਂ ਕੈਂਸਲ ਕਰਵਾ ਤਾ ਮੈਨੂੰ ਕ- ਤੂੰ ਨਾ ਕਰ ਤੇਰੇ ਪੈਸੇ ਖਰਾਬ ਹੋ ਜਾਂਦੇ ਆ। ਇਹਨੇ ਕੀ ਕੀਤਾ ਮੇਰੀ ਆਈ ਡੀ ਯੂਜ- ਕਰਕੇ ਉਹਨੂੰ ਓਪਨ ਕਰਕੇ ਨਾ ਉਹਨੂੰ ਅਕਸੈਪਟ ਕਰਤਾ ਮਤਲਬ ਫਿਰ ਤੋਂ ਉਹਨੂੰ ਕਰਤਾ ਔਨ- ਤੇ ਜਦੋਂ ਉਹਦੇ ਘਰੇ ਉਹ- ਪਾਰਸਲ ਆਇਆ ਅਤੇ ਸਾਰੇ ਦਾ ਸਾਰਾ ਹੈੱਡਫੋਨ ਵਿੱਚੋਂ ਟੁੱਟਿਆ ਹੋਇਆ
ਹਾਂ ਦੇਖਿਆ ਉਹੀ ਹੋਇਆ ਨਾ
ਕਿ ਉਹ ਚੀਜ਼ ਦੇਖੋ ਨਾ ਜਦੋਂ
ਇਨੇ ਦਿਨ ਲੈ ਲਏ ਉਹਨਾਂ ਨੇ
ਇਥੋਂ ਦੇ ਨਾ ਸਮਝ ਆਉਣਾ ਜਿਹੜੇ ਟਰੱਸਟ ਵਾਲੀਆ ਸਹੀ ਹੈ ਐਪਸ ਹੁੰਦੀਆਂ ਨੇ ਨਾ ਕਿਉਂਕਿ ਮੈਂ ਤਾਂ ਘੱਟ ਯੂਜ ਕਦੇ ਮੇਰੇ ਬ੍ਰਦਰ ਯੂਜ ਕਰਦੇ ਨੇ ਉਹ ਜਿਵੇਂ ਮੰਗਵਾਉਦੇ ਨੇ ਜਿਵੇਂ ਲਿਖਿਆ ਹੁੰਦਾ ਹੈ ਨ ਡੇਟ ਮੈਨਸ਼ਨ ਕੀਤੀ ਹੁੰਦੀ ਉਸ ਤੋਂ ਤਾਂ ਇੱਕ ਦਿਨ ਪਹਿਲੇ ਆ ਜਾਂਦਾ ਸਮਾਨ
ਹਮ ਹਮ ਹਮ
ਇਹੀ ਫਰਕ ਹੁੰਦਾ ਨਾ ਜਿਹੜੀ ਟਰੱਸਟ ਵਾਲੀ ਐਪਸ ਹੁੰਦੀਆਂ ਨੇ
ਹਾਂਜੀ ਉਹ ਇੱਕ ਦਿਨ ਪਹਿਲੇ ਆਉਂਦਾ ਜਿਵੇਂ ਜਿਹੜੀ ਡੇਟ ਹੈ ਨਾ ਉਸ ਤੋਂ ਇੱਕ ਦਿਨ ਪਹਿਲੇ ਆ ਜਾਂਦਾ ਮੇਰੀ ਅ ਮੈਂ ਨਾਈਟ ਸੂਟ ਔਡਰ ਕੀਤਾ ਸੀ ਤਿੰਨ ਚਾਰ ਦਿਨ ਪਹਿਲੇ ਤੇ ਫੇਿਰ ਉਦੋਂ ਟਵੰਟੀ ਨਾਈਨ ਦੀ ਡੇਟ ਸੀ
ਅੱਛਾ ਚਲੋ ਦੇਖੋ ਵਧੀਆ ਨਾ ਸਹੀ ਰਿਹਾ ਤੁਹਾਡੇ
ਹਾਂਜੀ ਔਰ ਅਗਰ ਨਹੀਂ ਮੈਨੂੰ ਮੈਨੂੰ ਪਸੰਦ ਨਹੀਂੀ ਆਇਆ ਉਹਦਾ ਕੱਪੜਾ ਥੋੜਾ ਨਾ ਹਾਰਡ ਸੀਗਾ ਮੈਂ ਰਿਟਨ ਪਾ ਤਾ ਉਹ ਕੱਲ ਪਰਸੋਂ ਆਏਗਾ ਵਾਪਿਸ ਲੈ ਜਾਏਗਾ ਤੇ ਉਹਦੀ ਪੇਮੈਂਟ ਵੀ ਨਾਲ ਦੇ ਨਾਲ ਪ੍ਰੋ ਤੇ ਆਨਲਾਈਨ ਸ਼ੌਪਿੰਗ ਦਾ ਇਹ ਵੈ ਪਲੱਸ ਪੁਆਇੰਟ ਹੈ
ਅੱਛਾ ਅੱਛਾ ਚਲੋ ਤੁਸੀਂ ਮੈਨੂੰ ਇਹ ਨੂੰ ਦੱਸਣਾ ਔਨਲਾਈਨ ਤੁਹਾਨੂੰ ਕੋਈ ਵਧੀਆ ਕੀ ਲੱਗੇ
ਹਾਂਜੀ ਬਿਲਕੁਲ ਜਰੂਰ ਦੱਸਾਂਗੇ ਤੁਸੀਂ ਵੀ ਮੈਨੂੰ ਸ਼ੇਅਰ ਕਰਨਾ ਹਨਾ ਹਾ ਹਾਂਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਜੀ